ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਹੋਰ ਦੱਸੋ ਠੀਕ ਹੋ।
ਬਸ ਵਧੀਆ ਤੁਸੀਂ ਦੱਸੋ ਠੀਕ ਹੋ।
ਹਾਂਜੀ ਹਾਂਜੀ।
ਹੋਰ ਕੀ ਕਰ ਰਹੇ ਸੀ।
ਬਸ ਕੁਛ ਨਹੀਂ? ਬਸ ਚਾਹ ਪੀ ਰਹੀ ਸੀ ਮੈਂ ਉੱਪਰ ਆ ਕੇ।
ਅੱਛਾ ਚਾਹ ਪੀ ਰਹੇ ਸੀ ਉੱਪਰ ਆ ਕੇ।
ਹੂ ਹੂ।
ਅੱਛਾ ਸੱਸ ਥੱਲੇ ਬੈਠੇ ਤੁਹਾਡੀ।
ਹਾਂਜੀ
ਤੇ ਬੱਚੇ ਸੱਸ ਕੋਲ।
ਨਾ-ਨਾ ਉਹ ਖੇਲਣਗੇ ਨੇ।
ਖੇਲਣ ਗਏ।
ਓਹ ਖੇਲਦੇ ਰਹਿੰਦੇ ਨੇ ਹਰ ਟਾਈਮ ਛੂਟੀਆਂ ਚ।
ਬ ਬੱਚਿਆਂ ਦੇ ਹੋਰ ਕੰਮ ਕੀ ਏ ਛੁੱਟੀਆਂ ਚ ਖੇਲਣਾ ਹੀ ਹੈ ਇਹਨਾਂ ਨੇ।
ਹੂ ਹੂ। ਹੋਰ ਤੁਸੀਂ ਕੀ ਕਰ ਰਹੇ ਸੀ।
ਹਾਂਜੀ।
ਮੈਂ ਕਿਹਾ ਤੁਸੀਂ ਕੀ ਕਰ ਰਹੇ ਸੀ?
ਬਸ ਅਸੀਂ ਵੀ ਚਾਹ ਪੀ ਰਹੇ ਸੀ। ਮੈਂ ਕਿਹਾ ਚਲੋ ਚਾਹ ਬਣਾਈ ਐ, ਫਿਰ ਚਾਹ ਬਣਾ ਕੇ ਬੈਠੇ।
ਅੱਛਾ- ਅੱਛਾ ਹੋਰ ਕੀ ਚਾਹ ਹੀ ਪੀਵਾਂਗੇ।
ਬਸ, ਬਸ-ਬਸ ਜੀ ਬਿਲਕੁਲ, ਹੋਰ ਸਬਜ਼ੀ-ਸੁਬਜੀ ਕੀ ਬਣਾਈ?
ਅਜ ਦੀ ਆਪਾਂ ਬਣਾਈ ਸੀ। ਅਜੇ ਮੈਂ ਬਣਾਈ ਸੀ ਖਿਚੜੀ।
ਖਿਚੜੀ ਕਿਹੜੀ ਪੀਲੀ ਦਾਲ ਦੀ ਹਰੀ ਦਾਲ ਦੀ।
ਪੀਲੀ ਦਾਲ ਦੀ ਬਣਾਈ ਸੀ, ਕਿਉਂਕਿ ਗਰਮੀਆਂ ਚ ਇਹੀ ਖਾ ਸਕਦੇ ਹਾਂ ਹੋਰ ਕੁਝ ਹੈਲ
ਹਾਂ, ਸਹੀ ਗੱਲ ਹੈ।
ਹੋਰ ਤੁਸੀਂ ਕੀ ਮਨਾਇਆ ਸੀ ਅੱਜ?
ਹੋ ਅਸੀਂ, ਅਸੀਂ ਕੁਛ ਨਹੀਂ ਬਣਾਇਆ ਸੀ! ਬਸ ਅਸੀਂ ਤੇ ਅੱਜ ਸਵੇਰੇ ਨਾਸ਼ਤਾ ਹੀ ਲੇਟ ਕੀਤਾ ਸੀ। ਹੂੰ, ਨਾਸ਼ਤਾ ਲੇਟ ਕੀਤਾ ਸੀ, ਨਾਸ਼ਤੇ ਵੀ ਬਾਹਰ ਹੀ ਕੀਤਾ ਸੀ ਕੁਲਚੇ-ਛੋਲੇ ਖਾਧੇ ਸੀਗੇ।
ਅੱਛਾ ਅੱਛਾ
ਉਹੀ ਕਾਫ ਹੈ।
ਠੀਕ, ਠੀਕ ਹੈ।
ਹਾਂ, ਕੁਲਚੇ ਛੋਲੇ ਖਾ ਕੇ ਬਸ ਵੇਹਲੇ ਹੋਏ ਸੀ ਬਾਰਾਂ-ਇੱਕ ਵੱਜ ਗਏ ਸੀ। ਫੇਰ ਉਸ ਤੋਂ ਬਾਅਦ ਕੁੱਝ ਖਾਧਾ ਨੀ ਤੇ ਹੁਣ ਚਾਹ ਬਣਾ ਲਈ ਸੀ ਚਾਹ ਨਾਲ ਬਿਸਕੁਟ, ਰਸ ਵਗੈਰਾ ਖਾ ਲਏ।
ਹਾਂਜੀ ਹਾਂਜੀ ਹੈ ਹੀ ਹੈ ਬਸ
ਹੂੰ। ਹੋਰ, ਵਧੀਆ। ਨਾ ਕਿਧਰੇ ਗਏ ਨੀ, ਬਸ ਨਾਨਕੇ ਗਏ ਸੀ। ਓਧਰ ਵੀ ਗਰਮੀ ਬਥੇਰੀ ਸੀ ਫਿਰ ਜਲਦੀ ਆ ਗਏ ਸੀ
ਹਾਂ, ਹਾਂ ਗਰਮੀ ਬੜੀ ਹੈ, ਨਾ, ਕਿਤੇ ਬੈਠਾ ਵੀ ਨਹੀਂ ਜਾਂਦਾ।
ਹਾਂ
ਹਾਂ, ਆਪਾ ਹੀ ਬਸ ਦੋ-ਦਿਨ ਵਾਸ ਗਏ ਸੀ ਆਪਣੀ ਮਾਸੀ ਘਰ ਗਈ ਸੀ ਮੈਂ ਦੋ ਦੇਣ ਵਾਸਤੇ ਬਸ ਉਹ ਮੇਰਾ ਮ ਉਹ ਮੇਰਾ ਮਾਸ ਠੀਕ ਨੀ ਸੀ ਨਾ ਇਸ ਲਈ ਮੈਂ ਦੋ ਦਿਨ ਵਾਸਤੇ ਗਈ ਸੀ।
ਅੱਛਾ-ਅੱਛਾ, ਕੀ ਹੋਇਆ ਮਾਸਟਰ ਜੀ ਨੂੰ?
ਪਤਾ ਨਹੀਂ ਇਕਦਮ ਤਬੀਅਤ ਖ਼ਰਾਬ ਹੋ ਗਈ ਸੀ ਉਹਨਾਂ ਦੀ।
ਇਕਦਮ ਤਬੀਅਤ ਖਰਾਬ ਹੋ ਗਈ ਸੀ ਬੀਪੀ ਵਗੈਰਾ ਵੱਧ ਗਿਆ ਸੀਗਾ।
ਇਨਾ ਤਾਂ ਮੈਨੂੰ ਪਤਾ ਨਹੀਂ, ਬਟ ਇੰਨਾ ਪਤਾ ਹੈ ਵੀ ਉਹਨਾਂ ਦੀ ਇਕਦਮ ਤਬੀਅਤ ਖ਼ਰਾਬ ਹੋ ਗਈ ਸੀ, ਪਾਣੀ ਵੀ ਹੈ ਨਹੀਂ ਸੀ ਜ਼ਿਆਦਾ।
ਅੱਛਾ, ਅੱਛਾ, ਅੱਛਾ! ਬਸ ਅੱਜ ਕੱਲ ਗਰਮੀ ਵੀ ਬਹੁਤ ਹੈ ਨਾ। ਗਰਮੀ ਕਰਕੇ ਹੀ ਬੁਰਾ ਹਾਲ ਹੋ ਜਾਂਦਾ ਬੰਦੇ ਦਾ।
ਹਾਂਜੀ, ਹਾਂਜੀ ਹੋਰ ਸੂਟ ਸੈਟ ਲੇ ਲੇ। ਸੂਟ ਸੈਟ ਲ ਲੇ।
ਸੂਟ ਲੈ ਲਏ ਸੀ ਲੈ ਕੇ ਆਈਆਂ ਬਸ ਸੀਣੇ ਦੇਣੇ ਨੇ ਮੈਂ ਸੋਚਿਆ ਚੱਲ ਹੁਣ ਅੱਜ ਕੱਲ ਚ ਜਾਂਦੀ ਹਾਂ ਗਰਮੀ ਇੰਨੀ ਬਾਹਰ ਨਿਕਲਣ ਦਾ ਮਨ ਨਹੀਂ ਕਰਦਾ, ਫਿਰ ਗੁੜੀੀਆਂ ਉੱਠ ਜਾਂਦੀ ਹੈ।
ਹਾਂਜੀ ਹਾਂਜੀ ਇੰਨੀ ਗਰਮੀ ਹੈ ਕਿਤੇ ਨਿਕਲਿਆ ਨਹੀਂ ਜਾਂਦਾ।
ਹੂ।
ਗਰਮੀ ਚ
ਸੂਟਾਂ ਦਾ ਵੀ ''ਮੈਂ ਸੋਚ ਰਹੀ ਸੀ ਤੁਹਾਡੀ ਭੈਣ ਨਾਲ ਗੱਲ ਹੋਈ ਸੀ ਵੱਡੀ ਭੈਣ ਨਾਲ ਤੁਹਾਡੀ ਉਹ ਕਹਿ ਰਹੀ ਸੀ ਉੱਧਰ ਹੈਗਾ ਇੱਕ ਇੱਕ ਦਰਜੀ ਤੇ ਉਹਦੇ ਕੋਲ ਆ ਜਾਣਾ ਸਵਾਦਾਂਗੀ ਮੈਂ ਵਧੀਆ ਸਿਲਦਾ ਹੈ। ਸਲਵਾਰ-ਸੁਲਵੁਰ ਮੈਂ ਕਿਹਾ ਡਿਜ਼ਾਇਨ-ਡੁਜੈਨ ਪਾ ਦਿੰਦਾ, ਕਹਿੰਦੀ ਹਾਂ ਆਪੇ ਹੀ ਪਾ ਦਿੰਦਾ।
ਅੱਛਾ-ਅੱਛਾ, ਕੋਈ ਨਾ ਆ ਜਾਣਾ ਕਦੀ ਘਰ ਤੁਸੀਂ ਸੂਟ ਵੀ ਸਿਲਵਾ ਲੈਣਾ ਅਤੇ ਸਾਡੇ ਘਰ ਵੀ ਹੋ ਕੇ ਜਾਣਾ।
ਜੀ-ਜੀ, ਬਿਲਕੁਲ ਆਵਾਂਗੇ ਜੀ, ਆਵਾਂਗੇ ਉਈ ਮੈਂ ਕਿਹਾ ਉਹਦੇ ਨਾਲ ਹੀ ਆ ਜਾਗੀ ਨਾ ਮੈਂ, ਤੁਹਾਡੀ ਜਿਹੜੀ ਭੈਣ ਹੈ, ਇੱਕ ਭੈਣ ਸਾਡੀ ਮੇਰੇ ਘਰ ਕੋਲ ਰੈਂਦੀ ਹੈ ਨਾ ਜਿਹੜੀ ਉਹਦੇ ਨਾਲ ਲ ਆਜਾਗੀ ਕਿ ਮੈਨੂੰ ਤੇ ਤੁਹਾਡਾ ਘਰ ਪਤਾ ਨੀ
ਹਾਂਜੀ ਹਾਂਜੀ ਉਹਦੇ ਨਾਲ ਹੀ ਆੱ ਜਾਣਾ
ਹਾਂਜੀ-ਹਾਂਜੀ। ਹੋਰ ਮੰਮੀ ਠੀਕ ਨੇ ਤੁਹਾਡੇ, ਆਪਓਰੇਸ਼ਨ ਹੋਇਆ ਸੀ ਉਹਨਾਂ ਦਾ।
ਹਾਂ ਠੀਕ ਨੇ
ਕਿਵੇਂ ਚੱਲ ਫਿਰ ਰਹੇ ਨੇ, ਆਪਣੇ ਆਪ- ਜਾਂ ਤੁਸੀਂ ਲੈ ਕੇ ਜਾ ਰਹੇ ਹੋ? ਵਾਸ਼ਰੂਮ ਵੂਸ਼ਰੂਮ।
ਨਹੀਂ ਚੱਲ ਤੇ ਰਹਿ ਨੇ ਨਾਹਾ ਵੀ ਲੈਂਦੇ ਨੇ।
ਅੱਛਾ ਨਹਾਂ ਵੀ ਲੈਂਦੇ ਨੇ? ਹੂੰ, ਚਲੋ ਵਧੀਆ। ਠੀਕ ਹੀ ਰਹਿਣੇ ਚਾਹੀਦੇ ਨੇ ਕੀ ਕਹਿ ਰਹੇ ਨੇ? ਕਦੋਂ ਤੱਕ? ਕੀ ਕਹਿ ਰਹੇਨ ਡੌਕਟਰ ਕਦੋ ਤੱਕ ਆਰਾਮ ਪੈਜੇਗਾ?
ਹੈਂ! ਮਤਲਬ ਇਥੇ ਟਾਂਕੇ ਲੱਗੇ ਦੇ ਨੇ।
ਅੱਛਾ! ਅਰੇ ਲੱਗੇ ਪੲਏ
ਹਮ ਜੋ ਟਾਂਕੇ ਤੇ ਜਾਏਗੇ ਫੇਰ ਤੇ ਜਦ ਮਰਜ਼ੀ ਕੰਮ ਕਰੋ।
ਕਦੋਂ ਗ ਟ ਟਾਂਕੇ ਕਦੋਂ ਖੁੱਲਣ ਨੇ?
ਪਤਾ ਨਹੀਂ ਮਹੀਨਾ ਤਾਂ ਲੱਗ ਹੀ ਜਾਏਗਾ।
ਹੂੰ, ਮਹੀਨਾ ਤਾਂ ਲੱਗ ਹੀ ਜਾਂਦਾ ਹੈ। ਹਮ ਬ ਉਹੀ ਹੈ ਨਾ ਅੱਜਕਲ ਹਾਂਜੀ ਸਾਰਾ ਪਰਿਵਾਰ ਠੀਕ ਏ ਨਨਾਣਾ ਆਈਆਂ ਹੋਈਆਂ ਸੀ ਬਸ। ਬੈਠੇ ਸੀ ਬੱਚੇ ਛੁੱਟੀਆਂ ਚ ਚਲੋ ਹੁਣ ਨਨਾਣਾ ਤੇ ਜਾਣ ਦਾ ਟਾਈਮ ਹੋਗਿਆ, ਉਹਨਾਂ ਨੂੰ ਤੋਰੀਏ।
ਹੋਰ ਹੋਰ ਬਸ
ਹੂੰ, ਬ ਫੇਿਰ ਲੈਣ-ਦੇਣ ਕਰਨਾ ਪੈਂਦਾ ਨਾ ਤੁਹਾਨੂੰ ਪਤਾ ਹੀ ਹੈ।
ਹਾਂਜੀ-ਹਾਂਜੀ।
ਬਸ ਤਾਂਹੀ ਕਰਕੇ। ਤੁਹਾਡੀ ਨੀ ਆਈ ਏ, ਨਣਾਨਾਂ ਨੀ ਆਈਆਂ ਤੁਹਾਡੀਆਂ?
ਨਾ, ਕਿੱਥੇ ਆਉਂਦੀਆਂ ਨੇ ਉਹਨਾਂ ਨੂੰ ਗਰਮੀ ਬੜੀ ਲੱਗਦੀ ਹੈ। ਇਨੀ ਦੀਦੀ ਹੈਗਾ ਤੇ ਹੈ ਨਾ ਬਟ, ਉਹ ਕਹਿੰਦੇ ਨੇ ਫੇਰ ਵੀ ਜਦੋਂ ਜਾਣਾ-ਆਣਾ ਤਾਂ ਵੀ ਗਰਮੀ ਲੱਗਦੀ ਹੈ।
ਹਾਂ ਆਨ ਜਾਣ ਚ ਤਾਂ ਦੇਖੋ ਲੱਗ ਹੀ ਜਾਂਦੇ ਨੇ ਗਰਮੀ।
ਹਾਂ ਫੇਰ ਉਹ ਕਹਿੰਦੀ ਆ ਹੁਣ ਆਪਾਂ ਅਗਲੀਆਂ ਛੁੱਟੀਆਂ ਚ ਆਵਾਂਗੇ ਫਿਰ ਪਿਛਲੀ ਛੁੱਟੀ ਤੇ 'ਜੇ ਸਰਦੀਆਂ 'ਚ ਆਈ ਸੀ, ਕਹਿੰਦੀ ਸਰਦੀਆਂ ਦਾ ਮੌਸਮ ਠੀਕ ਹੁੰਦਾ। ਤਾਂ ਮੈਂ ਆ ਗਈ ਸੀ। ਹੁਣ ਨੀ ਮੇਰੇ ਕੋ ਆਯਾਜਾਣਾ।
ਅੱਛਾ! ਬ ਨੱਖਰੇ ਵੀ ਬਥੇਰੇ ਨੇ ਅੱਜ-ਕੱਲ੍ਹ ਸਾਰਿਆਂ ਦੇ।
ਜਿੰਨਾ ਮਰਜੀ ਕਰਲੋ ਫੇਿ਼ਰ ਇਹਨਾਂ ਦੇ ਨਖਰੇ ਵੀ ਇਨੇ ਹੀ ਨੇ।
ਕੰ ਨਹੀਂ ਹੁੰਦਾ
ਹੂ। ਤੁਸੀਂ ਨੀ ਗਏ ਪੇਕ?
ਨਾ-ਨਾ ਥਾਨੂੰ ਕਹਿ ਤੇ ਰਹੀ ਸੀ ''ਮੈਂ, ਕਿੰਨੀ ਗਰਮੀ ਏ। ਗਰਮੀ ਚ ਨਿਕਲਿਆ ਹੀ ਨਹੀਂ ਜਾਂਦਾ।
ਮ ਮਨ ਵੀ ਨੀ ਕਰਦਾ ਨਾ ਗਰਮੀ ਜਾਣ ਦਾ ਤੁਸੀਂ ਨੀ ਲਿਆਏ ਸੂਟ ਸਾਟ ਨੀ ਲਿਆਏ ਤੁਸੀ ਕਹਿ ਰਹੇ ਸੀ ਮੈਂ ਜਾਵਾਂਗੀ ਬਾਜ਼ਾਰ। ਹੈਲੋ! ਹੈਲੋ। ਹੈਲੋ।
ਹੈਲੋ।
ਹਾਂਜੀ ਹਾਂਜੀ ਕੀ ਹੋ ਗਿਆ ਸੀ।
ਸੂਟ- ਸੂਟ ਤੁਸੀਂ ਇਕੱਠੇ ਆ ਤੁਸੀਂ ਆਓ ਕਦੀ, ਆਪਾਂ ਇਕੱਠੇ ਲੈਣ ਜਾਵਾਂਗੇ ਸੂਟ।
ਹਾਂ। ਮੈਂ ਵੀ ਸੋਚ ਰਹੀ, ਉਹ ਜਿਹੜੀ ਤੁਹਾਡੇ ਨਾਲ ਵਾਲੀ ਲੋਕਲ ਮਾਰਕੀਟ ਹੈਗੀ ਨਾ। ਉਹਦੇ ਤੋਂ ਲੈ ਲਾਗੀ। ਉਹਦੇ ਸੋਹਣੇ ਮਿਲਦੇ ਨੇ ਹੈਨਾ। ਹਾਂਜੀ। ਹੂ, ਕੋਈ ਨੀ ਉੱਧਰ ਹੀ ਜਾਵਾਂਗੇ। ਬਾਕੀ ਹੋਰ ਵੀ ਹੈ ਕੋਈ ਨੇੜੇ ਤੇੜੇ। ਯਾ ਓਹੀ ਹੈ।
ਹੋਰ ਹੋਣਗੇ ਮ ਮੈਂ ਇਨੀ ਦੂਰ ਨਹੀਂ ਜਾਂਦੀ ਨਾ‌। ਮੈਂ ਏਦੇ ਕੋਲੋ ਹੀ ਲੈਂਦੀ ਹਾਂ।
ਅੱਛਾ ਕੋਲੋਂ ਹੀ ਰਹਿੰਦੇ ਹੋ। ਇੱਕ ਨਾ ਉਹ ਜਿਹੜੀ ਉਹ ਗਲੀ, ਵਿੱਚ ਜਾ ਕੇ ਦੁਕਾਨ ਹੈਗੀ, ਉਹ ਪਤਾ ਤੁਹਾਨੂੰ ਉਹ ਜਿਹੜੀ, ਉਹ ਜਿਹੜਾ ਸਿਰਫ਼ ਕੱਪੜਾ, ਕੱਪੜਾ ਦਿੰਦਾ। ਉਹਦੇ ਕੋਲ ਸਿਰਫ਼ ਕੱਪੜਾ, ਕੁੱਪੜਾ? ਡਿਜਾਈਨ ਦਾ ਕੱਪੜਾ ਲੈ ਲਓ।
ਹਾਂਜੀ- ਹਾਂਜੀ ਉਹ ਪਤਾ ਮੈਨੂੰ।
ਪਤਾ ਹੈ ਹਾਂ ਉੱਧਰ ਚੱਲਾਂਗੇ ਉਹ ਨਾ ਕਹਿੰਦੇ ਉਹ ਨਾ ਨਾਲ ਦੀ ਮੈਚ ਮੂਜ ਕਰਕੇ ਨਾ ਲੈਸ- ਲੂਸ ਵੀ ਦੇ ਦਿੰਦਾ ਹੈ, ਤੇ ਆਪਣੇ ਆਪ ਡਿਜ਼ਾਇਨ-ਡੁ- ਦੱਸ ਦਿੰਦਾ ਐ, ਕਿ ਐਵੇਂ ਦਾ ਕਰ ਲਓ
ਆਹ, ਉਹ ਸਸਤਾ ਵੀ ਰੇਟ ਲਾ ਲੈਂਦਾ ਥੋੜਾ।
ਅੱਛਾ, ਰੇਟ ਸਸਤਾ ਲਾ ਲੈਂਦਾ?
ਹਾਂਜੀ- ਹਾਂਜੀ। ਹ ਮੈਂ ਉਹਰ ਕੋ, ਦੋ ਚਾਰ ਹੀ ਲਿਖਤੇ ਨੇ ਬਾਕੀ ਮੈਨ ਤੇ ਸ- ਸੇਮ ਲਾਏ ਨੇ, ਹੁਣ ਤੁਹਾਡੀ ਵੀ ਗੱਲ ਕਰਕੇ ਦੇਖ ਲਾਂਗੀ।
ਹਾਂ। ਨਹੀਂ- ਨਹੀਂ ਲਾ ਦੇਗਾ, ਤੁਹਾਡਾ ਜਾਣਕਾਰ ਹੈ ਤੇ ਫੇਰ ਤੇ ਲਾ ਹੀ ਦੇਗਾ। ਹੂੰ, ਹੋਰ?
ਹਾਂ
ਬਸ ਹੁਣ ਲਾਉਣਾ ਚੱਕਰ, ਹੁਣ ਮੈਂ ਤੇ ਦੋ ਵਾਰੀ ਆ ਬੈਠੀ ਹਾਂ। ਹੁਣ ਤੁਸੀਂ ਆਉਣਾ।
ਜੀ ਕੋਈ‌ ਨਾ, ਆਵਾਂਗੇ।
ਠੀਕ ਹੈ ਨਾ, ਨਾਲੇ ਮਹਿੰਗਾਈ ਵੀ ਨੀ ਉਹ ਹੀ, ਮੈਂ ਤੇ ਦੇਖ- ਦੇਖ ਕੇ ਹੈਰਾਣ ਹਾਂ ਕਿ ਅੱਗੇ ਬੱਚਿਆਂ ਦਾ ਕੀ ਹੋਣਾ ਹੈ?
ਹੋਰ, ਨੀ ਕੀ ਇੰਨੇ ਕੱਪੜੇ ਮਹਿੰਗੇ।
ਇੰਨੀ ਟਿਊਸ਼ਨਾਂ ਫੀਸਾਂ ਸਕੂਲ ਦੀ ਫੀਸਾਂ, ਟਿਊਸ਼ਨਾਂ ਦੀ ਫੀਸਾਂ।
ਤੁਹਾਡੇ ਬੱਚੇ ਸਕੂਲ ਜਾਂਦੇ ਨੇ?
ਨਹੀਂ ਮੇਰੀ ਤੇ ਹਲੇੇ ਕੁੜੀ ਛੋਟੀ ਹੈ। ਮੈਂ ਉਹੀ ਤੇ ਸੋਚ ਰਹੀ, ਮੈਂ ਕਿਹਾ ਹਲੇ ਤੇ ਛੋਟੀ ਟੀਏ ਤਾਂ ਹੀ ਡਾਇਪਰ ਹੀ ਇੰਨੇ ਮਹਿੰਗੇ ਆਉਂਦੇ ਨੇ। ਡਾਇਪਰਾਾਂ ਦਾ ਹੀ ਨਹੀਂ ਖਰਚਾ ਮੁੱਕਦਾ, ਹਾਲੇ ਡਾਇਪ ਉੱਪਰ ਦਾ ਖਰਚਾ ਨਹੀਂ ਮੁੱਕਦਾ ਪਿਆ। ਫੇਰ ਉਸ ਤੋਂ ਬਾਅਦ ਕੱਪੜੇ ਅੱਜ ਕੱਲ ਬੱਚਿਆਂ ਦੇ ਇੰਨੇ ਮਹਿੰਗੇ ਨੇ।
ਹਾਂਜੀ- ਹਾਂਜੀ।
ਹੂੰ।
ਹੋਰ?
ਬਸ ਹਲੇ ਸਕੂਲ ਜਾਣ ਜੋਗੀ ਹੋਏਗੀ ਤਾਂ, ਤੇ ਫੇਰ ਹੋਰ ਖਰਚੇ ਵੱਧ ਜਾਣਗੇ। ਸਕੂਲ, ਟਿਊਸ਼ਨ ਫੇਰ ਸਕੂਲ ਦੀ ਫੀਸਾਂ, ਯੂਨੀਫੋਮਾਂ,
ਮੈਂ ਪ੍ਰਾਈਵੇਟ ਸਕੂਲ ਪ ਪਾਏ ਦੇ, ਦੋਨੋ ਬੱਚੇ, ਬਸ ਇੰਨੀ ਫੀਸ ਹੈ ਇੰਨੀ ਯੂਨੀਫਾਰਮ ਦੀ ਫੀਸ
ਅਲੱਗ ਹੀ ਲਾਈ ਹੋਈ ਹੂਈ ਹੈ, ਅੱਜ ਕੱਲ ਇਹ ਚੱਲਿਆ ਵੀ ਸੀ ਇਹਦੇ ਚ- ਉਹ ਆਇਆ ਵੀ ਸੀ, ਉਹਦੇ ਚ ਖ਼ਬਰਾਂ ਚ ਆ ਨਹੀਂ ਰਿਹਾ ਸੀ। ਕਿ ਸਕੂਲ ਵਾਲੇ ਬੜਾ ਲੁੱਟ ਰਹੇ ਨੇ। ਇਹਨਾਂ ਦੇ ਖਿਲਾਫ਼ ਬੋਲੋ ਇਹ ਕਰੋ।
ਹੂੰ, ਵੁਰਦੀਆਂ ਵੀ ਕਿੰਨੀ ਮਹਿੰਗੀਆਂ।
ਸਭ ਕੁਛ- ਸਭ ਕੁਛ ਉੱਧਰ ਤੁਹਾਡੇ ਸਕੋਲਰਸ਼ਿਪ ਵਗੈਰਾ ਨਹੀਂ ਮਿਲਦੀ ਬੱਚਿਆਂ ਨੂੰ
ਨਹੀਂ, ਮਿਲਦੀ ਇਹ।
ਹਾਂ ਉਹਦੇ ਚ ਵੀ ਕਿਉਂਕਿ ਇੱਧਰ ਵੀ ਸਾਡੇ ਦੋ, ਤਿੰਨ ਬੱਚੇ ਹੈਗੇ ਨਾ, ਉਹਨਾ ਨੂੰ ਵੀ ਮਿਲੀ ਹੋਈ ਹੈ।
ਹਾਂਜੀ- ਹਾਂਜੀ।
ਚਲੋ ਹੁਣ ਤੁਸੀਂ ਲਾਇਓ ਚੱਕਰ ਠੀਕ ਹੈ। ਮੈਂ ਦੋ ਵਾਰੀ ਆ ਗਈ ਹਾਂ। ਨਾਲੇ ਮੈਨੂੰ ਨਾ ਸੂਟ ਦਾ। ਮੈਂ ਭੂ ਤੁਹਾਨੂੰ ਭੇਜਾਂਗੀ ਫੋਨ ਤੇ, ਤੇ ਮੈਨੂੰ ਸੂਟ ਦਾ ਨਾ ਡਿਜ਼ਾਇਨ- ਡਿਜੂਨ ਦੱਸ ਦਿਓ। ਕਿੱਦਾਂ ਦਾ। ਫੇਰ ਥੋੜਾ ਜਿਹਾ ਮੈਂ ਉਸ ਹਿਸਾਬ ਨਾਲ ਬਣਵਾ ਲਾਂਗੀ। ਹਾਂਜੀ ਜੀ ਹਾਂਜੀ ਠੀਕ ਹੈ ਜੀ,
ਠੀਕ ਹੈ।
ਹੋਰ? ਹਾਂ
ਹੋਰ ਕੁਛ ਨੀ।
ਚਲੋ ਫੇਰ ਠੀਕ ਹੈ। ਕਰਦੇ ਹ ਗੱਲ ਠੀਕ ਹੈ, ਆਉਣਾ ਤੁਸੀਂ। ਮੈਂ ਆਵਾਂਗੀ ਤੁਹਾਡੀ ਭੈਣ ਨਾਲ ਠੀਕ ਹੈ।
ਠੀਕ ਹੈ ਜੀ ਸਤਿ ਸ਼੍ਰੀ ਅਕਾਲ।